ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ।
ਮੈਂ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਨੇ।
ਮੈਂ ਵੀ ਵਧੀਆ ਹਾਂਜੀ ਹਾਂਜੀ ਸਭ ਠੀਕ ਹੈ ਬਸ ਕਿਰਪਾ ਹੈ ਮਾਲਕ ਦੀ
ਹਾਂਜੀ ਕਿਰਪਾ ਬਣੀ ਰਹਿਣੀ ਚਾਹੀਦੀ ਹੈ। ਕਿਰਪਾ ਹੀ ਬਣੀ ਰਹੇ, ਬਸ ਸਭ ਕੁਛ ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀ। ਬਸ ਬੈਠੇ ਹ ਘਰ ਹੂੰ ਗਰਮੀ ਬਹੁਤ ਹੋ ਰਹੀ ਹੈ। ਹੋਰ ਤੁਸੀਂ ਕੀ ਕਰਦੇ,
ਬਸ ਮੇਰੇ ਵੀ ਬੇਟੇ ਦੇ ਹੁਣ ਇਗਜ਼ਾਮ ਹੋਏ, ਸੀਗੇ ਪ੍ਰੀਮਿਡ ਉਹ ਚੱਲ ਰਹੇ ਸੀ। ਸੀਗੇ ਹਾਂਜੀ। ਹੁਣ ਛੁੱਟੀਆਂ ਹੋ ਜਾਣਗੀਆਂ ਹੁਣ ਬਸ ਚਾਰ-ਪੰਜ ਦਿਨ ਤੱਕ ਦੋ-ਤਿੰਨ ਦਿਨ ਤਿੰਨ ਕੁ ਦਿਨ ਤੱਕ ਉਹਦਾ ਰਿਜਲਟ ਆ ਜਾਣਾ ਫਿਰ ਛੁੱਟਿਆ ਹੀ ਹੋ ਜਾਣੀਆਂ ਉਹਨੂੰ
ਅੱਛਾ, ਅੱਛਾ, ਅੱਛਾ। ਚਲੋ, ਵਧੀਆ। ਐਜ਼ੂ ਐਜੂਕੇਸ਼ਨ ਵੀ ਤਾਂ ਬਹੁਤ ਜ਼ਰੂਰੀ ਹੈ ਨਾ ਲਾਈਫ ਵਿੱਚ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਪੜ੍ਹਾਈ, ਬਿਨਾਂ ਪੜ੍ਹਾਈ ਦੇ ਤੇ ਵੈਲਿਊ ਹੀ ਨਹੀਂ ਕੀ ਇਨਸਾਨ ਦੀ।
ਨਹੀਂ-ਨਹੀਂ, ਕੋਈ ਵੈਲਿਊ ਨਹੀਂ ਹੈਗੀ ਇਨਸਾਨ ਦੀ।
ਮੈਂ ਤੇ ਕੇਹ ਰਿਹਾ ਕੋਈ ਵੈਲਿਊ ਨੀ ਆ ਪੜ੍ਹ-ਲਿਖ ਜਾਓ ਬੰਦਾ ਅੱਗੇ ਤੇ ਮਾਇੰਡ ਸ਼ਾਰਪ ਹੁੰਦਾ ਹੈ ਕਈ ਤਰ੍ਹਾਂ ਦੇ ਉਹ ਆਉਂਦੇ ਦਿਮਾਗ ਵਿੱਚ ਆਈਡੀਆਜ਼ ਆਉਂਦੇ ਨੇ ਹਰ ਚੀਜ਼
ਅੱਜ ਕੱਲ ਦੇਖੋ ਇੰਨੀ ਟੈਕਨੋਲੋਜੀ ਡਿਵੈਲਪ ਹੈ ਤੁਸੀਂ ਇੱਕ ਮਤਲਬ ਫੋਨ ਵੀ ਚਲਾਉਣਾ ਤੁਹਾਨੂੰ ਤਾਂ ਵੀ ਮੈਨੂੰ ਤਾਂ ਲੱਗਦਾ ਕਿ ਉਹਦੇ ਲਈ ਵੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਹਨਾ ਕੋਈ ਦੇਖੋ ਅੱਜ ਕੱਲ ਆਪਾਂ ਅੱਜ ਕੱਲ ਸਾਰੇ ਹਰਕ ਚੀਜ਼ ਆਟੋਮੈਟਿਕ ਆ ਰਹੀ ਜਿਵੇਂ ਕੋਈ ਵਾਸ਼ਿੰਗ ਮਸ਼ੀਨ ਚਉਣੀ, ਕੋਈ ਫਰਿੱਜ ਯੂਜ ਕਰਨਨਾ, ਮੈਂ ਕਹਿੰਦੀ ਹਾ ਜੇ ਬੰਦਾ ਪੜ ਹੋਵੇ ਨਹੀਂ ਪੜ੍ਹ ਸਕਦਾ, ਫਿਰ ਮਤਲਬ ਏਵਲ ਹੀ ਨੀ ਹੈਗਾ, ਇਸਯੋਗ ਹੀ ਨੀ ਹੈਗਾ ਕਿ ਉਹ ਮਤਲਬ ਉਸਨੂੰ ਅਪਰੇਟ ਕਰ ਲਵੇ ਚਲਾ ਲਵੇ
ਜੀ, ਬਿਲਕੁਲ-ਬਿਲਕੁਲ। ਅਗਰ ਨਹੀਂ ਪੜ੍ਹੇ ਲਿਖੇ ਹੋ ਨਾ ਤੇ ਸਾਨੂੰ ਬਸ ਇੱਕ ਫੋਨ ਸੁਣਨਾ ਤੇ ਕਰਨਾ ਹੈਏਗਾ ਉਸ ਤੋਂ ਬਾਅਦ ਤੁਸੀਂ ਕੁਛ ਨਹੀਂ ਕਰ ਸਕਦੇ। ਅਗਰ ਤੁਹਾਨੂੰ ਸਮਝ ਹੈਗੀ ਤੇ ਤੁਸੀਂ ਬਿਲਕੁਲ ਹੀ ਪੜ੍ਹੇ ਲਿਖੇ ਉਹ ਅੱਛਾ ਹੈ। ਤੇ ਫੋਨ ਦੇ ਵਿੱਚ ਉਹਦੇ ਫੋਨ ਦਾ ਕੀੜਾ ਬਣ ਜਾਂਦਾ ਬੰਦਾ ਹਨਾ, ਅੱਜ ਕੱਲ੍ਹ ਦੇ ਫੋਨ ਤੇ ਬਹੁਤ ਕੁਛ ਹੈ, ਉਹਨਾ ਦੇ ਨਾਲ। ਅਸੀਂ ਬਹੁਤ ਕੁਝ ਸਿੱਖਦੇ ਹਾਂ ਅ-ਅੱਛੀ ਸਟੱਡੀ ਤੇ ਫੋਨ ਨਾਲ ਵੀ ਹੋ ਜਾਂਦੀ ਹੈ ਹਨਾ ਸਟੱਡੀ ਅੱਜ ਕੱਲ੍ਹ ਬੱਚੇ ਸਟੱਡੀ ਕਰਦੇ ਨੇ ਹੋਰ ਵਰਕ ਫਰੋਮ ਹੋਮ ਕਰਦੇ ਨੇ ਸਭ ਰਿਜਨ
ਸਹੀ ਗੱਲ ਹੈ, ਦੇਖੋ ਕਿੰਨੇ ਬੜੇ-ਬੜੇ ਕੋਰਸਿਸ ਮਤਲਬ ਜਿਹੜੇ ਪੂਰੇ ਵਰਲਡ ਲੈਵਲ ਦੇ ਜਾਂ ਕੁਛ ਹੋਰ ਕੋਰਸਿਸ ਕੋਈ ਵਧੀਆ ਤੁਸੀਂ ਕਿਸੇ ਫੀਲਡ ਵਿੱਚ ਜਾਣਾ ਹੈ। ਆਈ ਏ ਐਸ, ਆਈ ਪੀ ਐਸ, ਮਤਲਬ ਉਹਦੀ ਵੀ ਤਿਆਰੀ ਕਰਦੇ ਦੇਖੋ ਬੱਚੇ ਮਤਲਬ ਉੱਥੋਂ ਹੀ ਕਰਦੇ ਨੇ ਹਨਾ ਕਰ ਰਹੇ ਨੇ ਬੈਠੇ ਕਿੰਨੇ ਸੋਹਣੇ ਇਸਤੋਂ ਵਧੀਆ ਕੰਪਿਊਟਰ ਦੇ ਕੋਰਸਿਸ ਕਰ ਲੋਕ।
ਮੈਂ ਉਹੀ ਤੇ ਕਹਿ ਰਹੀ ਇਨਸਾਨ ਪੜ੍ਹਿਆ ਲਿਖਿਆ ਤਾਂ ਹੀ ਤੇ ਇਹ ਚੀਜ਼ਾਂ ਦੇ ਡਿਵਲਪਮੈਂਟ ਹੋਏ ਨੇ ਨਾ। ਜੈ ਫੋਨ ਦੇ ਹੋ ਗਏ, ਕੰਪਿਊਟਰ ਤੇ ਹੋ ਗਏ ਲੈਪਟੋਪ ਹੋ ਗਈ ਹਰ ਚੀਜ਼ ਸਾਨੂੰ ਕਿੰਨੀ ਫੈਸਿਲਿਟੀ ਮਿਲੀ ਹੈ ਅੱਜ ਕੱਲ ਹਨਾ।
ਪਰ ਇਹਦੇ ਲਈ ਵੀ ਦੇਖੋ ਬੱਚੇ ਨੂੰ ਮਤਲਬ ਬ ਬੇਸਿਕ ਐਜੂਕੇਸ਼ਨ ਆਉਣੀ ਜਾੜਦੀ।ਬੇਸ
ਬੇਸ ਬਿਲਕੁਲ ਬਿਲਕੁਲ ਐਜੂਕੇਸ਼ਨ ਹੋਣੀ ਉਹੀ ਤੇ ਮੈਂ ਕਹਿ ਰਹੀ ਹਾਂ ਪੜ੍ਹਾਈ ਕੀਤੀ ਹੈ। ਤਾਂ ਹੀ ਤੇ ਤੁਸੀਂ ਇਥੋਂ ਟਿਕਣ ੋ ਚੁਗਨੇ ਅਗਰ ਅਸੀਂ ਪੜ੍ਹਾਈ ਨਹੀਂ ਤੇ ਅਸੀਂ ਕਿੱਥੋਂ ਟਿਕਣ ਪੇ, ਕੁਛ ਵੀ ਨੀ ਕਰ ਪਾਵਾਂਗੇ ਫਿਰ।
ਹਾਂ
ਘਰ ਇਹੀ ਘਰ ਦੇ ਕੰਮ ਹੀ ਸਕਦੇ ਹਾਂ। ਬਸ ਹੋਰ ਕੁਛ ਨੀ ਕਰ ਸਕਦੇ ਵੀ ਪੜ੍ਹੇ ਲਿਖੇ ਨਹੀਂ ਆ ਤੇ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ। ਹੂੰ ਹੋਰ ਬੱਚੇ ਪੜ੍ਹਦੇ ਨੇ?
ਹਾਂਜੀ ਠੀਕ ਪੜ੍ਹਦੇ ਆ ਵਧੀਆ ਚੱਲਦੀ ਸਟੱਡੀ।
ਹਾਂਜੀ ਚਲੋ ਅੱਜ ਕੱਲ ਤੇ, ਕੇ ਕੁਛ ਟਾਈਮ ਹੈ, ਵੀ ਤੇ ਬਹੁਤ ਟਫ ਹੈ। ਸਾਡੇ ਟਾਈਮ ਤੇ ਚਲੋ ਇੰਨਾ ਬਰਡਨ ਨਹੀਂ ਸੀ। ਹੁੰਦਾ ਪ ਅੱਜ ਕੱਲ੍ਹ ਦੇ ਬੱਚਿਆਂ ਤੇ ਬਹੁਤ ਬਰਡਨ ਹੈ।
ਨਹੀਂ ਦੇਖੋ ਜੀ ਮੈਂ ਮੇਰਾ ਤਾਂ ਇਹ ਮੰਨਣਾ ਕਿ ਚਲੋ ਠੀਕ ਹੈ ਮਤਲਬ ਬੱਚੇ ਦੀ ਗਰੋਥ ਵੀ ਤਾਂ ਹੀ ਹੋਊਗੀ ਨਾ ਜੇ ਬੱਚੇ ਨੂੰ ਕਾਫੀ ਤਰ੍ਹਾਂ ਦਾ ਮਤਲਬ ਹਰ ਇੱਕ ਤਰ੍ਹਾਂ ਦਾ ਕੋਂਸੈਪਟ ਕਲੀਅਰ ਹੋਊਗਾ। ਬੱਚੇ ਨਾ ਮਤਲਬ ਫੋਨ ਦੇ ਵਿੱਚ ਚ ਲੱਗੇਏ ਜਾਂ ਹੋਰ੍ਹਾਂ ਦੀਆਂ ਐਕਟੀਵਿਟੀਜ਼ ਵਿੱਚ ਅੱਜ ਕੱਲ੍ਹ ਜ਼ਿਆ ਲੱਗੇ ਰਹਿੰਦੇ ਫੋਨ ਚ ਲੱਗੇ ਰਹੇ ਟੋਪ ਚ ਲੱਗੇ ਰਹੇ ਹਨ ਟੀ ਵੀ ਤੇ ਚਲੋ ਅੱਜ ਕੱਲ੍ਹ ਦੇ ਬੱਚੇ ਨਹੀਂ ਦੇਖਦੇ। ਪਰ ਜੇ ਦੇਖੋ ਤੁਸੀਂ ਮੇਰਾ ਤਾਂ ਇਹ ਮੰਨਣਾ ਜੇ ਤੁਸੀਂ ਡੇਲੀ ਡੇਲੀ ਆਪਣੇ ਕੋਂਸੈਪਟ ਕਲੀਅਰ ਕਰੀਓ ਜਿੰਨਾ ਕੁ ਸਕੂਲ ਵਿੱਚ ਕਰਇਆ ਡੇਲੀ ਬੱਚਾ ਕਰੇ ਤਾਂ ਬੱਚੇ ਨੂੰ ਮੈਨੂੰ ਨੀ ਲੱਗਦਾ ਕਿ ਅੱਗੇ ਜਾ ਕੇ ਲਾਈਫ ਵਿੱਚ ਕੋਈ ਦਿੱਕਤ ਆਉਂਦੀ ਹੈ ਮਤਲਬ ਬੱਚਾ ਸਕਸੈਸ ਜੇ ਅਸੀਂ ਹੁਣ ਦੋ ਮਹੀਨੇ ਪੜੇ ਹੀ ਨਾ ਪੇਪਰਾਂ ਦੇ ਨੇੜੇ ਬੁੱਕ ਲੈ ਕੇ ਬਹਿ ਜਈਏ ਜੇ ਫਿਰ ਸੋਚੀਏ ਵੀ ਦਸ ਬਾਰਾਂ ਦਿਨ ਚ ਸਾਰਾ ਹੋਜੂ ਨਹੀਂ।
ਨਹੀਂ ਨਹੀਂ ਨਹੀਂ ਹੂੰ ਨਹੀਂ ਕਰ ਸਕਦੇ ਔਰ ਪੂਰੇ ਸਾਲ ਦੀ ਪੜ੍ਹਾਈ ਤੁਸੀਂ ਕਿਵੇਂ? ਕਰਲਓਗੇ ਦੋ ਮਹੀਨਿਆਂ ਚ ਨਹੀਂ ਹੋ ਸਕਦੀ ਨਾ। ਹੋਈ ਨਾ ਅਸੀਂ ਇਗਜ਼ਾਮ ਦੇ ਟਾਈਮ ਪੜ੍ਹੀਏ ਔਰ ਵੈਸੇ ਨਾ ਪੜ੍ਹੀਏ ਡੇਲੀ ਦੇ ਡੇਲੀ ਆਪਣਾ ਹਰ ਚੀਜ਼ ਕਲੀਅਰ ਕਰਕੇ ਚਲੀਏ ਸਾਨੂੰ ਸਮਝ ਵੀ ਹੈ ਤੇ ਅੱਗੇ ਵੀ ਅਸੀਂ ਬਹੁਤ ਜ਼ਿਆਦਾ ਅਸੀਂ ਪ੍ਰੋਗਰੈਸ ਕਰ ਸਕਦੇ ਹਾਂ ਉਸ
ਹੂੰ ਮਤਲਬ ਬੱਚੇ ਨੂੰ ਨਾ ਮੇਰਾ ਤਾਂ ਇਹ ਮੰਨਣਾ ਕਿ ਬੱਚੇ ਨੂੰ ਨਾਲ ਦੀ ਨਾਲ ਕੋਈ ਹੋਰ ਕੋਈ ਸਕਿੱਲ ਵੀ ਸਿੱਖਣੀ ਚਾਹੀਦੀ ਹੈ ਜਿਵੇਂ ਕੋਈ ਕੋਰਸ ਹੋ ਗਿਆ, ਜਿਵੇਂ ਹੁਣ ਪਾਈਥਨ, ਹੋ ਗਿਆ ਕੋਈ ਹੋਰ ਲੈਂਗੁਏਜ, ਹੋ ਗਈ ਹੇਨਾ ਕੋਈ - ਬ - ਅਕਾਉਂਟ ਦਾ ਕਰੋ ਕੋਈ ਟੈਲੀ ਕਰੋ ਜਾਵਾ ਪਾਈ ਸ ਕਿੰਨਾ ਮਤਲਬ ਕਿੰਨੇ ਕੋਰਸਿਸ ਆ ਰਹੇ ਨੇ ਹੇਨਾ ਕੰਪਿਊਟਰ ਦੇ ਵਿੱਚ ਹੀ ਲਗਾ ਲਓ ਤੁਸੀਂ ਵੈਸੇ ਫੈਸ਼ਨ ਡਿਜ਼ਾਇਨਿੰਗ, ਦਾ ਵੈੱਬ ਡਿਜ਼ਾਇਨਿੰਗ, ਦਾ ਮਤਲਬ ਬਹੁਤ ਕੁਛ ਹੁੰਦੇ ਨੇ, ਕਿ ਤੁਸੀਂ ਕੁਛ ਨਾ ਕੁਛ ਨਾਲ ਐਕਸਟਰਾ ਕਰੋ।
ਹਾਂਜੀ, ਉਹੀ ਤੇ ਇੱਕ ਹੋਬੀ ਵੀ ਹੁੰਦੀ ਹੈ, ਕਈ ਬੱਚਿਆਂ ਦੀ ਹੈਨਾ ਪਰ ਇਹ ਜਰੀ ਜ਼ਰੂਰੀ ਵੀ ਹੈ। ਨਾਲ ਕੋਈ ਨਾ ਕੋਈ ਕੋਰਸ ਕਰਨਾ ਜ਼ਰੂਰੀ ਵੀ ਹੈ। ਕਿ
ਜੇ ਸਿਰਫ ਤੁਸੀਂ ਮਤਲਬ ਕਿਤਾਬਾਂ ਤੇ ਡਿਪੈਂਡ ਰਹੋ ਮੈਨੂੰ ਨੀ ਲੱਗਦਾ ਕਿ ਉਹ ਗੱਲ ਸ ਸਹੀ ਹੈ।ਦੇਖੋ ਹੁਣ ਅੰਗਰੇਜ਼ਾਂ ਨੇ ਆਪਣੇ ਇੱਥੇ ਇਹੈ ਜਿਹਾ ਸਿਸ ਸਿਸਟਮ ਪੈਦਾ ਕੀਤਾ ਸੀ, ਇੰਡੀਆ ਵਿੱਚ ਵੀ ਜਿਹੜਾ ਦੇਖੋ ਤੁਸੀਂ ਵੀ - ਮ ਮਤਲਬ ਸਿਰਫ ਉਹਨਾਂ ਨੇ ਕਲਰਕ ਪੈਦਾ ਕਰਨੇ ਸੀਗੇ ਇੱਥੇ ਹੈਨਾ ਵੀ ਰੱਟਾ ਲਗਾਓ ਤੇ ਪੇਪਰ ਦੇ ਲੋ ਮੈਨੂੰ ਅੱਜ ਕੱਲ ਵੈਸੇ ਤੇ ਇਹ ਵੀ ਅੱਜ ਕੱਲ੍ਹ ਸਕਿੱਲ ਦੀ ਵੈਲਿਊ ਹੈ ਜ਼ਿਆਦਾ ਮਤਲਬ ਸਿਰਫ ਐਵੇਂ ਨੀ ਕਿ ਤੁਸੀਂ ਹਾਂ ਬੁੱਕਸ ਵਿੱਚੋਂ ਰੱਟਾ ਮਾਰਿਆ ਰੱਟਾ - ਮਾਰ ਕੇ ਤੇ ਬਸ ਉੱਥੇ ਪੇਪਰ ਪੇਪਰ ਦੇ ਵਿੱਚ ਉਤਾਰਿਐ ਨਹੀਂ ਤੁਹਾਨੂੰ ਕੁਛ ਆਣਾ ਚਾਹੀਦਾ ਮਤਲਬ ਅੱਜ ਕੱਲ੍ਹ ਦੇਖਦੇ ਨੇ, ਹੂੰ
ਸਹੀ ਕਹਿ ਹੇ ਹੋ ਹੋਣਾ ਚਾਹੀਦਾ ਨਾ ਕੋਈ ਨਾ ਕੋਈ, ਹੱਥ ਦਾ ਹੁਨਰ ਹੋਣਾ ਵੀ ਜ਼ਰੂਰੀ ਹੈ ਨਾ ਨਾਲੇ ਕੁਛ ਕੁਛ ਨਾ ਕੁੱਛ ਸਾਨੂੰ ਆਣਾ ਵੀ ਚਾਹੀਦਾ ਹੀ ਐ
ਸਹੀ ਗੱਲ ਕਿਹਾ ਹੈ ਤੁਸੀਂ ਹਾਂ ਹੱਥ ਦਾ ਹੁਨਰ
ਹਾਂ ਬਿਲਕੁਲ ਹੱਥ ਹੁਨਰ ਵੀ ਹੋਣਾ ਚਾਹੀਦਾ। ਪੜ੍ਹਾਈ ਦੇ ਨਾਲ ਨਾਲ ਹਰ ਚੀਜ਼ ਜ਼ਰੂਰੀ ਹੈ ਬਈ ਅ ਸਪੋਰਟ ਵੀ ਜ਼ਰੂਰੀ ਨੇ ਹਰ ਚੀਜ਼ ਜ਼ਰੂਰੀ ਹੈ ਹਨਾ ਹਰ ਚੀਜ ਜ਼ਰੂਰੀ ਏ
ਨਹੀਂ ਦੇਖੋ ਸਪੋਰਟਸ ਵੀ ਇੱਕ ਤਰ੍ਹਾਂ ਨਾਲ ਹੁਣ ਦੇਖੋ ਹੁਣ ਸਪੋਰਟਸ ਟੀਚਰ ਦੀ ਕਿਹੜਾ ਲੋੜ ਨਹੀਂ ਹੁੰਦੀ ਸਕੂਲਾ ਦੇ ਵਿੱਚ ਉਹ ਵੀ ਹੁੰਦੇ ਨੇ ਨਾ ਉਹ ਵੀ ਪੜ੍ਹ ਲਿਖ ਕੇ ਚਲੋ ਮੰਨਿਆ ਉਹ ਦਾ ਪ੍ਰੈਕਟੀਕਲ ਕੰਮ ਜ਼ਿਆਦਾ ਹੁੰਦਾ ਪੜ੍ਹ ਲਿਖ ਕੇ ਪਰ ਪੜ੍ਹ ਕੇ ਉਹਨਾਂ ਨੇ ਪੇਪਰ ਪੇਪਰ ਉਨਾ ਨੇ ਵੀ ਕਲੀਅਰ ਕੀਤਾ
ਪੇਪਰ ਕਲੀਅਰ ਕੀਤੇ ਨੇ ਤਾਂ ਹੀ ਤੇ ਅੱਜ
ਹੂੰ ਤਾਂ ਹੀ ਟੀਚਰ ਬੜੇ ਨੇ ਚਲੋ ਉਹਨਾਂ ਦਾ ਪ੍ਰੈਕਟੀਕਲ ਥੋੜਾ ਜਿਆਦਾ ਹੁੰਦਾ ਵੀ ਉਹਨਾਂ ਨੂੰ ਪ੍ਰੈਕਟੀਕਲੀ ਵੀ ਮਤਲਬ ਉਹ ਹੂੰ ਐਗਜਾਮ ਜਿਹੜੇ ਹੁੰਦੇ ਪ੍ਰੈਕਟੀਕਲ ਜਿਆਦਾ ਹੁੰਦਾ ਐ ਥਿਉਰੀ ਵੱਲ ਥੋੜਾ ਘੱਟ ਹੁੰਦਾ ਉਹਨਾਂ ਦਾ ਪਰ ਦੇਖੋ ਦ ਦਿੱਤੇ ਤਾਂ ਉਹਨਾਂ ਨੇ ਵੀ ਨੇ, ਉਹਨਾਂ ਨੇ ਵੀ ਡਿਗਰੀ ਕੀਤੀ ਏ ਨਾ
ਡਿਗਰੀ ਕੀਤੀ ਤੇ ਇਹ ਸਹੀ ਗੱਲ ਐ ਚੀਜ਼ ਬਹੁਤ ਜ਼ਰੂਰੀ ਹੈ ਨਾ ਨਾਲ ਨਾਲ ਕੁਛ ਸਿੱਖਣਾ ਕਰਨਾ ਔਰ ਹਰ ਬੱਚਾ ਉਹ ਹਰ ਚੀਜ਼ ਕਵਰ ਨਹੀਂ ਕਰ ਪਾਂਦਾ ਨਾ। ਕਈ ਬੱਚਿਆਂ ਦਾ ਪਿਆਨ ਜ਼ਿਆਦਾ ਸਟੱਡੀ ਚਿ ਰੈਂਦਾ
ਸਹੀ ਗੱਲ ਐ ਨਹੀਂ ਹੁੰਦੀ ਖੁਸ਼ੀ, ਕਿਉਂਕਿ ਤੈਨੂੰ ਸਾਇੰਸ ਪਸੰਦ ਹੈ ।ਕਿਸੇ ਨੂੰ ਸਸ ਪਸੰਦ ਹੈ, ਕਿਸੇ ਦਾ ਮਤਲਬ ਇੱਧਰ ਐ ਇੰਟਰਸਟ ਟੈਗੀ ਹਾਂ ਅਸੀਂ ਸਪੋਰਟਸ ਵਾਲੀ ਸਾਈਡ ਜਾਣਾ। ਮਤਲਬ ਪਰ ਜਿਹੜੀ ਹੋਵੋ। ਸੈਲਫ ਸਟੱਡੀ ਉਹ ਤਾਂ ਬੱਚੇ ਨੂੰ ਕਰਨੀ ਪੈਂਦੀ ਹੈ ਹੁਣ ਦੇਖੋ ਟੈਂਨਥ ਤਾਂ ਪਾਸ ਕਰਨੀ ਪਊਗੀ ਜਿਨੂੰ ਪਲੱਸ ਟੂ ਤਾਂ ਕਰਨੀ ਪਊ ਉਸ ਤੋਂ ਬਾਅਦ ਕਾੱਲੇਜ ਵਿਚ ਸੋਚ ਸਕਦਾ ਵੀ ਮੈਂ ਗ੍ਰੈਜੂਏਸ਼ਨ ਵਿੱਚ ਕਿਹੜੀ ਸਟਰੀਮ ਲੈਣੀ ਹੈ। ਕਿੱਥੇ ਜਾਣਾ
ਬਿਲਕੁਲ ਜੀ ਬਿਲਕੁਲ
ਹੂ ਮਤਲਬ ਬੇਸਿਕ ਤਾਂ ਸਭ ਨੂੰ ਹੀ ਕਰਨਾ ਹੋਗਾ
ਉਹ ਵੀ ਤੇ ਸੋਚਣ ਸਮਝਣ ਦੀ ਤਾਂ ਹੀ ਅਕਲ ਆਉਂਦੀ ਹੈ ਨਾ ਕਿਦ ਅਸੀਂ ਪੜ੍ਹਾਈ ਕੀਤੀ ਹੋਵੇਗੀ ਤੇ ਕਿ ਅਸੀਂ ਸਹੀ ਡਿਸੀਜ਼ਨ ਤਾਂ ਹੀ ਲੈ ਪਾਉਂਦੇ ਹਾਂ
ਸਹੀ ਗੱਲ ਏ ਵਈ ਕਿਹੜੀ ਸਾਨੂੰ ਲਾਈਨ ਚੂਜ ਕਰਨੀ ਏ।
ਬਿਲਕੁਲ ਬਿਲਕੁਲ ਨਹੀਂ ਤਾਂ ਅਸੀਂ ਗ਼ਲਤ ਡਿਸੀਜ਼ਨ ਵੀ ਗ਼ਲਤ ਹੀ ਲੈਨੇ ਆ ਫੇਰ। ਆਪਣੀ ਲਾਈਫ ਦੇ ਵਿਚ ਇਹ ਚੀਜ਼ ਹੈ। ਕਿ ਅਸੀਂ ਕੀ ਕਰਨਾ ਹੈ ਕਿਵੇਂ ਕਰਨਾ ਹੈ ਹਰ ਚੀਜ਼ ਦਾ ਡਿਸੀਜ਼ਨ ਲੈਣਾ ਵੀ ਉਹ ਤਾਂ ਹੀ ਕਮ ਸਹੀ ਰਹਿੰਦਾ ਹੈ।
ਹਾਂਜੀ।
ਇਹ ਹੁੰਦਾ ਅੱਜ ਕੱਲ ਦੀ। ਪੜਾਈ ਕਾਫ਼ੀ ਅੱਛੀ ਹੈ ਬੱਚਿਆਂ ਨੂੰ ਕਾਫ਼ੀ ਕੁਛ ਸਿੱਖਣ ਨੂੰ ਮਿਲਦਾ ਹੈ ਹਰ ਚੀਜ਼ ਹੈ। ਬੱਚੇ ਅੱਜ ਕੱਲ ਸਾਡੇ ਨਾਲੋਂ ਵੀ ਜ਼ਿਆਦਾ ਤਿਨ ਐ ਪਰ ਉਹ ਚੀਜ਼ ਅੱਛੀ ਵੀ ਲੱਗਦੀ ਹੈ, ਹੈਨਾ ਉਹ ਚੀਜ਼ ਅੱਛੀ ਵੀ ਲੱਗਦੀ ਹੈ ਬ। ਚੇ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਹੋ ਰਹੇ ਨੇ ਹਰ ਚੀਜ਼ ਆ।
ਹਾਂਜੀ।
ਹਮ। ਹੂ ਬੱਚਿਆਂ ਦੀ ਛੁੱਟੀਆਂ ਹੋ ਗਈਆਂ ਹੋਣੀਆਂ ਹੁਣ ਤੇ।
ਬੱਚਿਆਂ ਦੀ ਬਸ ਤੁਹਾਨੂੰ ਦੱਸਿਆ ਸੀ ਨਾ ਤਿੰਨ ਚਾਰ ਦਿਨ ਤੱਕ ਹੋਣਗੀਆਂ ਛੁੱਟੀਆਂ। ਮੇਰਾ ਬੇਟਾ ਵੀ ਹੁਣ ਕਹਿੰਦਾ ਸੀ ਵੀ ਮੰਮਾ ਮੈਂ ।ਹਾਂਜੀ? ਹਾਂਜੀ ਕਈਆਂ ਚ ਚਾਰ ਪੰਜ ਦਿਨ ਪਹਿਲਾਂ ਹੀ ਹੋ ਜਾਂਦੀਆਂ ਕਈਆਂ ਚ ਥੋੜਾ ਟਾਈਮ ਲੱਗਦਾ ਹੈ ਇਹਨਾਂ ਨੇ ਹਜੇ ਦੋ। ਤਿੰਨ ਦਿਨ ਜਾਣਾ ਹੈ ਫੇਰ ਰਿਜਲਟ ਲੈ ਕੇ ਆਵਾਂਗੇ ਫੇਰ ਹੋ ਜਾਣਗੀਆਂ । ਬੱਚਿਆਂ ਨੂੰ ਹੂ ਨਹੀਂ ਮੇਰੇ ਬੇਟੇ ਨੂੰ ਵੀ ਬੜੀ ਹੈਬੀਟ ਹੈ ਮੈਂ ਕੋਈ ਨਾ ਕੋਈ ਸਕਿੱਲ ਸਿੱਖਾਂ ਮਤਲਬ ਇਹ ਫੁੱਟਬਾੱਲ ਬਹੁਤ ਵਧੀਆਂ ਖੇਲਦਾ ਜਾਂਦਾ ਹੈ।
ਅੱਛਾ, ਮੇਰਾ ਬੇਟਾ ਬੈਟ- ਬੋਲ ਦਾ ਸ਼ੌਕੀਨ ਹੈ ਉਹ ਬੈਟ ਬੋਲ ਖੇਲਨੇ ਜਾਨਾ।
ਅੱਛਾ ਜੀ, ਉਹ ਕ੍ਰਿਕੇਟ ਦਾ ਉਹਨੂੰ ਵੀ ਸ਼ੌਕ ਹੈ, ਤੇ ਇਸ ਤੋਂ ਇਲਾਵਾ ਇਹ ਮਤਲਬ ਮੇਰੇ ਬਚੇ ਬੇਟੇ ਦੀ ਡਰਾਇੰਗ ਵੀ ਬੜੀ ਅੱਛੀ ਏ ਹੁਣ ਕਹਿੰਦਾ ਸੀ, ਮਮਾ ਇਥੇ ਪੇਂਟਿੰਗ ਦੀਆਂ ਕਲਾਸਿਸ ਲਗਣੀਆਂ, ਮੈਂ ਕਿਹਾ ਚਲ ਲਗਾ ਲਈ ਤੂੰ ਕੋਈ ਗੱਲ ਨੀ ਛੱਡਿਆ ਕਹਿੰਦਾ ਦੱਸ ਦਿਨ ਲਈ ਲੱਗਣੀਆਂ ਨੇ ਵੀ ਛੁੱਟੀਆਂ ਦੇ ਵਿੱਚ, ਗਰਮੀਆਂ ਦੇ ਵਿੱਚ। ਕੋਈ ਗੱਲ ਨੀ, ਨਹੀਂ ਵਧੀਆਂ ਡਰਾਇੰਗ ਵਧੀਆਂ ਕਰਦਾ।
ਹਾਂ ਨਹੀਂ ਹੋਣੀ ਚਾਹੀਦੀ ਹੈ, ਕੋਈ ਨਾ ਕੋਈ ਤੇ ਹੁਨਰ ਹੋਵੇ ਨਾ, ਬੱਚੇ ਦੇ ਹੱਥ ਵਿੱਚ। ਬੱਚਾ ਉਹ ਲਾਈਨ ਚੁਣ ਸਕਦਾ ਫੇਰ ਆਪਣੇ ਵਾਸਤੇ ਹੈਨਾ ਹੂੰ । ਵਧੀਆ ਹੈਨਾ ਬੱਚੇ ਆਪਣੇ ਆਪ ।
ਅੱਜ-ਕੱਲ ਤਾਂ ਵੈਸੇ ਵੀ ਮੋਡਰਨ ਟਾਈਮ ਹੈ ਆਏ ਨੀ। ਕੀ ਡਾਕਟਰ ਜਾਂ ਇੰਜੀਨੀਅਰ ਹੀ ਬਣਾਉਣਾ ਬੱਚੇ ਹੋਰ ਵੀ ਦੇਖੋ ਕਿੰਨੀਆਂ ਸਕਿੱਲਸ ਨੇ ਮਤਲਬ ਕਿੰਨਾ ਕਿੰਨੀ ਜਗਾਹ ਉਹ ਹੈ ਅੱਜ ਕਲ ਤਾਂ ਬਹੁਤ ਮਤਲਬ ਆਪਸ਼ਨ ਬੱਚਿਆਂ ਕੋਲ।
ਬਹੁਤ ਆਪਸ਼ਨ ਹੈ, ਬਿਲਕੁਲ-ਬਿਲਕੁਲ
ਮੈ ਹੈ ਨੀ ਸੀ ਨਾ ਵੀ ਚਲੋ ਲੇਡੀਜ਼ ਹੁੰਦੀਆਂ ਸੀ ਕੁੜੀਆਂ ਕਹਿ ਰਹੇ ਸੀ ਵੀ ਟੀਚਰ ਬਣ ਜੋ। ਕੁੜੀਆਂ ਲਈ ਵਧੀਆ ਜਲਦੀ ਘਰ ਆ ਕੇ ਰੋਟਿਆਂ ਬਣਾਓ।
ਹਾਂ-ਹਾ-ਹਾ ਸਹੀ ਗੱਲ ਹੈ ਹਾਂ ਘਾਰ ਵੀ ਕੁੜੀਆਂ ਨੇ ਵੀ ਤੇ ਸੰਭਾਲਣਾ ਸੀ। ਸੰਭਾਲ ਲੈਣਾ ਹੈ ਘਾਰ ਭਾਵੇਂ ਜਿੰਨਾ ਮਰਜ਼ੀ ਪੜ੍ਹ ਲਿਖ ਜਾਣ ਜੋ ਮਰਜ਼ੀ
ਨਹੀਂ ਅੱਜ ਕੱਲ ਦੀ ਆ ਥੋੜਾ ਮੋਡਰਨ ਦਾ ਫਰਕ ਹੈ ਅਗਲਾ ਕਹਿੰਦਾ ਕੰਮ ਵਾਲੀ ਰੱਖ ਲਾਂਗੇ ਵੀ ਵਧੀਆ ਪੈਸੇ ਕਮਾਈਏ ਪੰਜ ਵਜੇ ਆਈਏ ਛੇ ਵਜੇ ਆਈਏ ਸ਼ਾਮ ਨੂੰ ਵੀ ਕੰਮ ਵਾਲੀ ਰੱਖ ਲਾਂਗੇ ਅੱਜ-ਕੱਲ ਥੋੜ੍ਹੀ ਇਹੀ ਮੈਂਟੈਲਿਟੀ ਹੁੰਦੀ ਹੈ।
ਹਾਂਜੀ -ਹਾਂਜੀ ਬਿਲਕੁਲ ਉਹੀ ਤੇ ਮੈਂ ਕਹਿ ਰਹੀ ਪ੍ਰੋਗਰੈਸ ਬਹੁਤ ਜ਼ਿਆਦਾ ਹੋ ਬਈ ਹੈ ਨਾ ਅਜਟਲ ਚਾਲਿਆ ਵੇ ਬੱਚੇ ਬਹੁਤ ਅਸੀਂ ਹਾਰਡ ਵਰਕ ਕਰਦੇ ਸ ਬੱਚੇ ਕਰਦੇ ਨੇ ਸਮਾਰਟ ਵਰਕ।
ਸਮਾਰਟ ਵਰਕ ਕਰਦੇ ਆ। ਸਹੀ ਗੱਲ ਹੈ ਬੱਚੇ
ਪਤਾ ਨਹੀ। ਹੈ ਬੱਚਿਆਂ ਨੂੰ ਵਕ ਅੱਛਾ ਲੱਗਦਾ ਹੈ ਉਹ ਤੇ ਸਾਨੂੰ ਸਮਝਾਉਂਦੇ ਨੇ। ਕਿ ਹਾਂ ਅੱਛਾ ਵੀ ਲੱਗਦਾ ਕਈ ਵਾਰੀ ਕਿ ਚਲੋ ਸਾਡੇ ਬੱ ਐਕਟਿਵ ਹੈਗੇ ਨੇ। ਸਾਡੇ ਵਰਗੇ ਅਸੀਂ ਇਹੀ ਸੋਚਦੇ ਹਾਂ ਜੋ ਜਿਵੇਂ ਅਸੀਂ ਜੋ ਕੁ ਦੇਖਿਆ ਯਾ ਕੀਤਾ ਸਾਡੇ ਬੱਚੇ ਨਾ ਦੇਖਣ ਕਰਨ ਹੈਨਾ ਬੱ ਅੱਛੀ ਚੀਜ਼ ਸਿੱਖਣ ਹਨਾ, ਉਹਨਾਂ ਨੂੰ ਕੋਈ ਦੁੱਖ ਨੇੜੇ ਨਾ ਲੱਗੇ, ਹਾਂ ਬਿਲਕੁਲ ਜੀ ਬਿਲ ਕਹਿ ਰਹੀ ਆਂ। ਉਹ ਫੇਰ ਅੱਛੀ ਸਟੱਡੀ ਕਰਨਗੇ ਤੇ ਅੱਛੇ ਕਾਮਯਾਬ ਹੋਣਗੇ ਨਾ ਉਹਦੇ ਵਾਸਤੇ ਅੱਛੀ ਸਟੱਡੀ ਦੀ ਜ਼ਰੂਰਤ ਹੈ।
ਹਾਂਜੀ ਸਹੀ ਕਿਹਾ ਤੁਸੀਂ
ਠੀ ਠੀਕ ਆ ਹਾਂਜੀ ਬਿਲਕੁਲ ਜੀ ਬਿਲਕੁਲ ਕਰਾਂਗੇ ਜਰੂਰ ਜੀ ਜੀ ਰੂ ਹਾਂਜੀ ਹੋਰ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਹਾਂਜੀ ਮੈਨੂੰ, ਮੈਨੂੰ ਥੋੜਾ ਕੰਮ ਸੀ ਕਿਚਨ ਵਿੱਚ ਮੈਂ ਦੇਖ ਲਾ ਜਾ ਕੇ ਕਰ ਲਾਂ
ਹਾਂਜੀ-ਹਾਂਜੀ ਠੀਕ ਹੈ ਜੀ ਓਕੇ ਜੀ- ਓਕੇ ਜੀ ਓਕੇ- ਓਕੇ ਸਤਿ ਸ਼੍ਰੀ ਅਕਾਲ ਜੀ। ਅੱਕ